ਹੈਲੋ।
ਹਾਂਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ, ਕੀ ਹਾਲ ਚਾਲ ਨੇ।
ਮੈਂ ਵਧੀਆ ਆ। ਆਪ ਜੀ ਦੱਸੋ।
ਹਾਂਜੀ- ਹਾਂਜੀ, ਠੀਕ -ਠਾਕ ਜੀ ਵਧੀਆ।
ਹੋਗੇ ਪ੍ਰਸ਼ਾਦਾ ਪਾਣੀ ਛਕ ਕੇ ਫ੍ਰੀ।
ਹਾਂਜੀ- ਹਾਂਜੀ, ਹੁਣ ਤਾਂ ਸੌਣ ਦੀ ਤਿਆਰੀ ਸੀ ਬਸ।
ਅੱਛਾ -ਅੱਛਾ- ਅੱਛਾ ਪਿੱਛੇ ਬੱਚੇ ਬੜਾ ਸ਼ੌਕ। ਮਚਾ ਰਹੇ, ਤੇ ਕੱਲ ਸੰਡੇ ਆ ਨਾ।
ਹਾਂਜੀ ਬੱਚੇ ਸੌਣ ਨਹੀਂ ਰਹਿਗੇ।
ਹੂੰ -ਹੂੰ ਕੱਲ ਸੰਡੇ ਆ ਵੈਸੇ ਵੀ।
ਸ਼ਰਾਰਤੀ ਬਹੁਤ ਨੇ ਉਹ ਜਾਣ- ਜਾਣ ਕੇ ਬੋਲਣ ਦੇ ਫਿਰ ਚੁੱਪ ਕਰਾ ਕੇ ਆਈ ਆਂ।
ਹੂੰ -ਹੂੰ, ਅੱਛਾ ਵੈਸੇ ਆਉਂਣ ਵਾਲਾ ਭਵਿੱਖ।
ਹਾਂਜੀ, ਉਹਨਾਂ ਨੇ ਨਾ ਵੇਖੀਆਂ ਹੋਣਾ ਉਹ ਫਿਰ।
ਹਾਂਜੀ।
ਬਹੁਤ ਤੇਜ਼ ਨੇ।
ਹੂੰ- ਹੂੰ, ਮੈਂ ਕਿਹਾ ਜੀ ਆਉਣ ਵਾਲਾ ਭਵਿੱਖ ਹੈ ਜੀ। ਮੇਰੀ ਆਵਾਜ਼ ਸੁਣਦੀ ਤੈਨੂੰ।
ਅਵਾਜ਼ ਤਾਂ ਸੁਣਦੀ ਮੈਂ ਕਿਹਾ ਤੁਹਾਡੀ ਕੌਲ ਰਿਜੈਕਟ ਨਾ ਹੋ ਜਾਏ ਇਹਨਾਂ ਦਾ ਕਰਕੇ।
ਕੋਈ ਡਰ ਨੀ। ਹਾਂਜੀ, ਮੈਂ ਕਿਹਾ ਆਉਣ ਵਾਲੇ ਭਵਿੱਖ ਨੇ।
ਹਾਂਜੀ- ਹਾਂਜੀ ਭਵਿੱਖ ਤੇ। ਬਹੁਤ ਪਰੇਸ਼ਾਨ ਕੀਤਾ। ਦੇਖਲੋ ਸਾਢੇ ਗਿਆਰਾਂ ਦਾ ਟਾਈਮ ਹੋ ਚੱਲਿਆ ਤੇ ਹਜੇ ਤੱਕ ਸੌਏ ਨਹੀਂ। ਹਾਂਜੀ, ਜਾਣ ਲੱਗ ਗਿਆ ਕੰਮ ਤੇ। ਕਿਹਨੂੰ ਬੋਲੀ ਹਾਂਜੀ।
ਕਿੰਨੇ ਬੱਚੇ।
ਹਾਂਜੀ ਹੈਲੋ।
ਮੈਂ ਕਿਹਾ ਕਿੰਨੇ ਬੱਚੇ ਆਪ ਜੀ ਦੇ।
ਮੇਰੀ ਬੇਟੀਆਂ ਨੇ ਦੋ
ਅੱਛਾ -ਅੱਛਾ- ਅੱਛਾ।
ਹਾਂਜੀ ਵੱਡੇ ਵਾਲੀ ਨਾ ਸ਼ਰੀਫ ਹੈ। ਛੋਟੇ ਵਾਲੀ ਬਹੁਤ ਸ਼ਰਾਰਤੀ, ਵੱਡੇ ਵਾਲੀ ਸ਼ਰੀਫ ਸੀ।
ਹੂੰ -ਹੂੰ, ਹੂੰ -ਹੂੰ। ਜਿਹੜੀਆਂ ਗੁਡੀਆਂ ਹੁੰਦੀਆਂ ਨੇ ਨਾ। ਇਹਦਾ ਤਾਂ। ਇਹ, ਉਹ ਹੁੰਦੀਆਂ ਲਾਡਲੀਆਂ ਬੜੀਆਂ ਘਰਦੀਆਂ। ਜਿੰਨਾ ਚਿਰ ਇਹਨੇ ਘਰ ਰਹਿਣਾ ਹੋਇਆਂ ਪੁੱਤਾਂ ਵਾਂਗੂੰ ਰੱਖਣਾ ਵਾ।
ਹੈਲੋ।
ਹਾਂਜੀ-ਹਾਂਜੀ, ਹੁਣ ਬਹੁਤ ਤੇ ਰੌਲਾ ਪਾਉਂਦੀ ਹੈ, ਗੁਡੀਆ ਛੋਟੀ ਜਿਹੜੀ ਹੈ ਨਾ।
ਹੂੰ, ਹੂੰ, ਹੂੰ।
ਹਾਂਜੀ, ਹੁਣ ਮੈਂ ਦੂਜੇ ਕਮਰੇ ਚ ਆਈ ਤੇ ਉਹਨੂੰ ਪਤਾ ਲੱਗ ਜਾਣਾ ਉਹਨੇ
ਜਦ ਤੱਕ ਇਹਨਾਂ ਨੇ ਘਰ ਰਹਿਣਾ ਤੇ ਰੌਣਕ ਲਾ ਕੇ ਰੱਖਣੀ ਹੈ।
ਹਾਂਜੀ ਹਾਂ ਫਿਰ, ਫਿਰ ਆ ਚੱਲੀ ਇੱਧਰ ਪਿੱਛੇ।
ਕੋਈ ਡਰ ਨਹੀਂ ਕੋਈ ਡਰ ਨਹੀਂ, ਮੈਂ ਕਿਹਾ ਜੱਦ ਤੱਕ ਗੁੱਡੀਆਂ ਰਹਿਣੀਆਂ ਨੇ ਨਾ ਘਰ। ਤਾਂ ਤੱਕ ਰੌਣਕ ਮੇਲਾ ਇਹਨਾ ਲਾਕੇ ਰੱਖਣਾ ਵਾ।
ਉਹੀ ਨਾ ਉਹ ਮੱਤਲਬ ਵੱਡੀ ਕੁੜੀ ਆ ਜਿਹੜੀ ਉਹ ਸ਼ਰੀਫ ਸੀ।
ਹੂੰ ਉਹ ਉਹਦੀ ਕਸਰ ਇਹਨੇ ਕੱਢਦੇ ਦੱਸਦੀ ਆ ਨਾ ਮੰਮੀ ਮੈਂ ਹੈਗੀ ਆ।
ਇਹ ਇਹਨਾਂ ਕੰਨਾ ਹੱਥ ਲਵਾਤੇ ਨੇ।
ਬੱਸ ਇਹ ਤਾਂ ਹੀ ਹੂੰ।
ਫੇਰ ਥੋੜ੍ਹੀ ਜਿਹੀ ਸ਼ਾਂਤੀ ਹੋਣੀ ਹੈ।
ਸਕੂਲ ਲੱਗੇ ਨੀ ਅਜੇ ਸਕੂਲ ਤੇ ਜਾ
ਹਾਂਜੀ-ਹਾਂਜੀ, ਲੱਗ ਜਾਣੇ ਸੋਂਮ ਮੰਗਲ
ਹੈਲੋ।
ਹਾਂਜੀ-ਹਾਂਜੀ, ਮੈਂ ਕਿਹਾ ਲੱਗ ਜਾਣੇ ਸੋਮ ਮੰਗਲਵਾਰ,
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ।
ਹੂੰ, ਹੂੰ, ਹੂੰ। ਸਮਾਂ ਬੜਾ ਬਲਵਾਨ ਹੈ ਹੌਲੀ ਹੌਲੀ ਇਹਨਾਂ ਗੁੱਡੀਆਂ ਨੇ ਕਿੱਦਾਂ ਵੱਧ ਜਾਣਾ ਵਾ ਪਤਾ ਵੀ ਨੀ ਲੱਗਣਾ ਆਪ।
ਹਾਂਜੀ, ਹਾਂਜੀ, ਆਡੇ ਅੱਗੋਂ ਲਾਗੂ ਮੱਤਲਬ ਇੱਕ ਜਣੇ ਕਹਿ ਰਹੇ ਸੀ ਕਿ ਇਹਦੇ ਛੋਟੀ ਜਿਹੀ ਹੁੰਦੀ, ਕਿੱਡੀ ਛੇਤੀ ਵੱਡੀ ਹੋ ਗਈ ਹੈ।
ਕੀ ਨਾਂ ਹੈ ਨਿੱਕੀ ਕੁੜੀ ਦਾ ਤੁਹਾਡੀ ਦਾ?
ਨਵਰੀਨ ਹੈ ਵੱਡੀ ਦਾ ਹਰਲੀਨ ਹੈ ਕੌਰ ਹਰਲੀਨ ਕੌਰ ਨਵਰੀਨ ਕੌਰ।
ਹਰਲੀਨ ਤੇ ਬਹੁਤ ਚੰਗੀ ਔਰ ਧੀਰੀ ਨਿਕਲੇਗੀ ਔਰ ਅੱਗੇ। ਜਿੱਥੇ ਜਾਏਗੀ ਉੱਥੇ ਵੀ ਨਜ਼ਾਰਾ ਲਾਉਗੀ ਸਹੀ ਹੈ।
ਉਹ ਛੋਟੀ ਬਹੁੱਤ ਸ਼ੈਤਾਣ ਹੈ।
ਇਹ ਦਾ ਨਾਂ ਕੀ ਨਵਦੀਨ?
ਨਵਰੀਨ ਕੌਰ।
ਇਹ ਇਸ ਤਰ੍ਹਾਂ ਕਰੇਗੀ ਕਿ ਇਹ ਚਾਰ ਪੰਜ ਸਹੇਲੀਆਂ ਇਕੱਠੀਆਂ ਹੋ ਜਾਣਗੀਆਂ ਨਾ ਵੀ ਚਲੋ ਘੁੰਮ ਕੇ ਆਈਏ। ਇਹ ਸਾਰਿਆਂ ਦੀ ਟਿਕਟ ਲੈ ਲਏਗੀ ਆਪਣੀ ਨੀ ਲਏਗੀ ਆਪਣੀ ਉਹਦੇ ਨਾਲ ਸੈਟਿੰਗ ਕਰਕੇ ਫ੍ਰੀ ਚ ਜਾਊਗੀ। ਇਹ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਨਿਕਲਣ ਵਾਲੀ ਹੈ।
ਡਿਗੱਦੀ ਬਹੁਤ ਸੱਟਾਂ ਬਹੁਤ ਲਵਾਉਂਦੀ ਹੈ।
ਇਸ ਤਰ੍ਹਾਂ ਹੀ ਹੈ, ਬੱਚੇ ਜਿਹੜੇ ਨਾ ਲਾਡ ਪਿਆਰ ਲਾਡ ਹੀ ਦੇਖੋ ਨਿਆਣਿਆਂ ਨੇ ਨੀ ਲਾਡ ਕਰਨਾ ਤੇ ਕਰਨਾ ਕਿੰਨੇ ਸ਼ਰਾਰਤਾਂ ਬੱਚਿਆਂ ਨੇ ਨੀ ਕਰਨੀਆਂ ਤੇ ਕਰਨੀਆਂ ਕਿੰਨੇ।
ਹਾਂਜੀ-ਹਾਂਜੀ। ਹੁਣ ਨਾ ਉਹ ਵੱਡੀ ਗੁੜੀਆਂ ਨੂੰ ਪਤਾ ਇਹ ਕਾਲ ਤੇ ਮੰਮਾ ਗੱਲ ਕਰਨ ਦੇ ਉਹਨੂੰ ਫੜ ਕੇ ਰੱਖਿਆ ਉਹਨੇ।
ਆਏ ਨੀ ਪਾਪਾ ਜੇ ਇਹਨਾਂ ਦੇ?
ਨਹੀਂ ਪਾਪਾ ਚੰਡੀਗੜ੍ਹ ਗਏ ਨੇ।
ਅੱਛਾ-ਅੱਛਾ-ਅੱਛਾ, ਅੱਜ ਮੈਂ ਵੀ ਚੰਡੀਗੜ੍ਹ ਸੀ ਸਵੇਰ ਦਾ, ਮੈਂ ਵੀ ਸ਼ਾਮ ਨੂੰ ਹੀ ਪਰ ਹਾਂਜੀ, ਹਾਂਜੀ, ਹਾਂਜੀ।
ਉਹ ਡਾਕਟਰ ਦੇ ਨਾਲ ਗਏ।
ਹਾਂ ਚੰਡੀਗੜ੍ਹ ਹੀ ਨਿਕਲ ਗਿਆ ਮੇਰਾ ਸਮਾਂ ਜਿੱਦਾਂ ਸਾਰਾ
ਠੀਕ ਹੈ ਜੀ
ਹਮ ਹਮ ਹਮ ਅੱਜ ਰਿਹਾ ਮੈਂ ਕਰੀਬਨ ਉੱਥੇ
ਹੂੰ, ਹੂੰ।
ਸਵੇਰੇ ਦੱਸ ਵਜੇ ਦਾ ਗਿਆ ਸ਼ਾਮੀ ਚਾਰ ਵਜੇ ਨਿਕਲਿਆ ਅੱਜ ਹਾਈ ਕੋੋਰਟ ਸੀਂ
ਅੱਛਾ ਜੀ ਤੁਸੀਂ ਵਕੀਲ ਹੋ
ਨਹੀਂ ਵਕੀਲ ਨ ਮੈਂ ਕੋਂਟਰੈਕਟਰ ਹਾਂ ਜੀ ਇੰਟੀਰੀਅਰ ਡਿਜ਼ਾਇਨਰ ਮੈਂ ਜੀ
ਠੀਕ ਹੈ ਕਿੱਦਾਂ ਦਾ ਮੌਸਮ ਉੱਥੇ
ਅਹ ਸਵੇਰ ਦੀ ਮੈਂ ਕਿਹਾ ਕੱਲ ਸ਼ਾਮ ਦੀ ਵਰਖਾ ਲੱਗੀ ਅਜੇ ਤੱਕ ਇੱਧਰ ਤੇ ਅਜੇ ਤੱਕ ਬਾਰਿਸ਼ ਚੱਲਦੀ ਹੈ
ਠੀਕ ਇੱਥੇ ਸਾਡੇ ਵੀ ਹੀ ਅੱਧਾ ਕੁ ਘੰਟਾ ਹੀ ਬਾਰਿਸ਼ ਹੋਈ
ਮੌਸਮ ਠੰਡਾ ਹੈ ਇਸ ਟਾਈਮ ਬਟ ਮਸਤ ਹੈ ਸਾਰਾ ਗਰਮੀ ਨੀ ਗ ਇੰਨੀ ਹੈਗੀ ਬਟ ਘਰ ਦਾੰਦਾ ਪਤਾ ਲੱਗਦਾ ਨੀ ਸਾਰੇ ਏਸੀ ਲੱਗੇ ਆ ਹਮ ਹਮ ਘਰ ਨਹੀਂ ਨਾ ਪਤਾ ਲੱਗਦਾ ਬਾਹਰ ਸ਼ਾਮੀ ਨਿਕਲਿਆ ਸੀ ਸੈਰ ਕਰਨ ਫਿਰ ਮੈਂ ਸੋਚਿਆ ਘਰ ਕੀ ਆਪਣੀ ਤੇ ਹੁਣ ਉਸ ਟਾਈਮ ਤੇ ਗਰਮੀ ਲੱਗੀ ਹੈ ਬਸ ਠੀਕ ਰਿਹਾ ਥੋੜਾ
ਮੈਂ ਤੁਹਾਡੇ ਇਸੇ ਨੰਬਰ ਤੇ ਮਤਲਬ ਕਾਲ ਕੀਤੀ ਸੀ ਤੇ ਪਰ ਲੱਗ ਨ ਰਹੀ ਇੱਧਰੋਂ
ਇਹ ਐਸੇ ਕਾਰ ਤੇ ਕੀਤੀ ਹੈ ਆਪ ਜੀ ਨੇ
ਹਾਂਜੀ ਹਾਂਜੀ ਕਾਰ ਐਪ ਤੇ ਹੈ ਤੇ
ਵਟਸਐਪ ਤੇ ਕਰ ਲਿਆ ਕਰੋ ਆਪ ਜੀ ਨਾ ਜਾਂ ਵੈਸੇ ਸਿੰਪਲ ਕੋਲ ਕਰ ਲਿਆ ਕਰੋ
ਨਹੀਂ ਨਹੀਂ ਘਰ ਜਿੱਦਾਂ ਕੌਲਾਂ ਰਹਿੰਦੀਆਂ ਨਾ ਮੇਰੀਆਂ ਕ ਕਾਰ ਐਪ ਤੇ ਤੇ ਮੈਂ ਕਿਹਾ ਚਲੋ ਕਰ ਲੈਂਦੇ ਆਾਂ
ਕਿੰਨੀਆਂ ਕੁਈ ਰਹਿੰਦੀਆਂ ਆਪ ਜੀ ਦੀਆਂ
ਮੇਰੀਆਂ ਰਹਿੰਦੀਆਂ ਸੀ ਦੋ ਤਿੰਨ ਮਤਲਬ ਅੱਜ ਦੇ ਟਾਸਕ ਵਿੱਚ
ਹਮ ਹਮ ਆਪ ਜੀ ਦੇ ਕੋਈ ਪੈਸੇ ਆਏ ਤੇ
ਹਾਂਜੀ ਹਾਂਜੀ
ਚਲੋ ਬੜੀ ਕਿਰਪਾ ਹੋਈ ਹੈ ਫਿਰ ਤੇ ਠੀਕ ਹੀ ਆ ਕੰਮ ਹ ਹ ਆਪ ਜੀ ਨਾ ਪਹਿਲੇ ਵਟਸਪ ਤੇ ਡਿਸਕਸ ਕਰ ਲਿਆ ਘਰੋਂ ਤੇ ਤੋਂ ਬਾਅਦ ਚ ਉਹ ਟੋਪਿਕ ਰੱਖ ਕੇ ਇੱਥੇ ਗੱਲ ਕਰ ਲਿਆ ਕਰਾਂਗੇ ਭਾਵੇਂ ਆਪ ਜੀ ਪਰਿਆਵਰਨ ਤੇ ਕਰ ਲਵੋ ਭਾਵੇਂ ਆਪ ਜੀ ਸੋਸ਼ਲ ਮੀਡੀਆ ਤੇ ਕਰ ਲਵੋ ਤੇ ਕਿਉਂਕਿ ਹਮ ਹਮ ਹ ਕਿਉਂਕਿ ਆਉਣ ਵਾਲਾ ਯੁੱਗ ਸਾਰਾ ਇਹ ਆਹੀ ਦਾ ਹੈ
ਹਾਂਜੀ
ਏ ਆਈ ਦੇ ਵਿੱਚ ਇੰਨੀ ਤਰੱਕੀ ਭਾਰਤ ਕਰ ਚੁੱਕਾ ਹੈ ਕਿ ਇਨਸਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਏ ਆਈ ਦੇ ਵਿੱਚ ਇੱਥੇ ਹੀ ਆਪ ਗੱਡੀਆਂ ਤਿਆਰ ਕਰ ਸਕਦਾ ਏ ਆਈ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਇੰਨੀ ਨੌਲੇਜ ਹੈ
ਹਮ ਹਮ
ਸ਼ੋਸ਼ਲ ਮੀਡੀਆ ਦੇ ਵਿੱਚ ਇੰਨੀ ਪਾਵਰ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਭਾਰਤ ਵਿੱਚ ਆਏਗਾ ਉਹ ਤੁਹਾਨੂੰ ਫੋਨ ਦੀ ਵੀ ਲੋੜ ਨ ਪਏਗੀ ਤੁਹਾਡੇ ਹੱਥ ਦੇ ਵਿੱਚ ਮਸ਼ੀਨ ਐਸੀ ਫਿੱਟ ਕਰ ਦਿੱਤੀ ਜਾਏਗੀ ਤੁਸੀਂ ਆਪਣਾ ਹੱਥ ਕੰਨ ਨਾਲ ਲੱਗ ਕੇ ਗੱਲ ਕਰ ਸਕਦੇ ਜੇ ਇਹ ਸਾਰੀ ਏ ਆਈ ਦੀ ਮਿਹਰਬਾਨੀ ਹੈ
ਹਾਂਜੀ ਹਾਂਜੀ
ਤਰੱਕ ਇੱਥੇ ਤੱਕ ਤਰੱਕੀ ਕਰ ਗਿਆ
ਹਾਂਜੀ ਹੁਣ ਆਉਣੀ ਚਾਹੀਦੀ ਨਾ ਜਿੱਦਾਂ ਗਰਮੀ ਚ ਰੋਟੀ ਵਗੈਰਾ ਬਣਾਉਣੀ ਪੈਂਦੀ ਹੈ
ਹਮ
ਰੋਟੀ ਮਤਲਬ ਬਣਾ ਕੇ ਦੇ ਦਿਆ ਕਰੇ ਹੈਾ
ਇਹ ਤੇ ਤੁਹਾਨੂੰ ਰੋਬਟ ਤਿਆਰ ਕਰਨਾ ਪਣੇ ਜੇ ਤੁਹਾਡੀ ਗੁੱਡੀ ਨਾ ਛੋਟੇ ਵਾਲੀ ਇਹ ਟੈਕਨਕਲੀ ਦਿਮਾ ਵਖਓ ਇਹਨੇ ਬੈਣਾ ਮਾਤਾ ਕੋਲੋਂ ਰੋਟੀ ਨੀ ਬਣਉਦੀ ਮੈਂ ਹੁਣ ਇਹ ਚੀਜ਼ ਬਣਾ ਕੇ ਦਵਾ।
ਉਹੀ ਨਾ ਇਹ ਤੇ ਪੂਰੀਆ ਹਾਨ ਖਵਾਓਗੇ ਜਿਹੜੀ ਬਹਿਣ ਵੀ ਨੀ ਦਿੰਦੀ ਹਾਨੂੰ।
ਦੇਖੋ ਇਹ ਨਾ ਮਾਂ ਬਾਪ ਦੇ ਉੱਤੇ ਦੇ ਡਿਪੈਂਡ ਕਰਦਾ ਕਿ ਅਸੀਂ ਬੱਚੇ ਉਹ ਨੂੰ ਤੋਰਨਾ ਕਿਸ ਪਾਸੇ
ਹਾਂਜੀ-ਹਾਂਜੀ।
ਜੋ ਆਪ ਕਰਾਂਗੇ ਉਹੀ ਅੱਗੇ ਕਰਨਗੇ।
ਹਾਂਜੀ ਬਿਲਕੁਲ।
ਮੈਂ ਅੱਜ ਸਟੇਟਸ ਲਾਇਆ ਸੀ ਇੱਕ ਜੈਨੀ ਮਹਾਤਮਾ ਕਹਿੰਦਾ, ਕਹਿੰਦਾ ਕੁੰਡਲੀਆਂ ਮਿਲਾਉਣ ਦੀ ਲੋੜ ਨਹੀਂ ਹੈ ਲੜ ਕਿ ਲੜਕੀਆਂ ਦਾ ਛੇ ਮਹੀਨੇ ਦੀ ਡਿਟੇਲ ਕੱਢ ਕੇ ਵੇਖ ਲਿਆ ਕਰੋ ਵੀ ਇਹ ਸਾਡੇ ਘਰ ਰਹਿਣ ਦੇ ਲਾਇਕ ਹੈ ਕਿ ਨਈ। ਇਹ ਸਾਡੀ ਲੜਕੀ ਦੇ ਲਾਇਕ ਲੜਕਾ ਹੈ ਕਿ ਨਹੀ। ਇਹ ਲੜਕੀ ਸਾਡੇ ਲੜਕੇ ਲੈਕ ਹੈ ਕਿ ਨਈ ਇਹਨਾਂ ਦੀ ਕੋਲ ਡਿਟੇਲ ਕੱਢ ਕੇ ਦੇਖ ਲਓ ਛੇ ਮਹੀਨੇ ਦੀ ਆਪੇ ਤੁਹਾਨੂੰ ਪਤਾ ਲੱਗ ਜੇਗਾ।
ਹਮ-ਹਮ
ਦੇਖੋ ਸੋਚਾ ਸੋਚ ਕਿੱਦਾਂ ਦੀ ਆ। ਇਹ ਮਾਤਮਾ ਲੋਗ ਪੜ੍ਹਦੇ ਹੈ ਦੱਸਦੇ ਆ ਉਹਨਾਂ ਨੂੰ ਨੌਲੇਜ ਹੈ।
ਹਾਂਜੀ
ਅੱਛਾ ਜੈਨ ਹੋ ਗਏ ਬੋਧ ਹੋ ਗੇ, ਸਿੱਖ ਹੋ ਗੇ, ਹਿੰਦੂ ਹੋ ਗੇ ਇਹ ਇੱਕੋ ਹੀ ਧਰਮ ਹੈ। ਇਹਦੇ ਵਿੱਚੋਂ ਆਹੀ ਅ ਸ਼ਾਖਾਵਾਂ ਫੜਦੀਆਂ-ਫੜਦੀਆਂ ਅਲੱਗ ਮਹਾਤਮਾ ਹੁੰਦੇ ਹੋਏ ਕੱਟੜਤਾ ਦੇ ਉੱਤੇ ਚਲਦੇ-ਚਲਦੇ ਆਪਣੀਆਂ ਸ਼ੇਖਾਵਾਂ ਅਲੱਗ-ਅਲੱਗ ਹਉਂਦੀਆਂ ਜੈਨ ਅਲੱਗ ਹੋ ਗਏ ਹਿੰਦੂ ਧਰਮ ਚੋ ਅਲੱਗ ਹੋ ਗਏ ਇਹਦੇ ਚੋਂ ਬੋਧ ਧਰਮ ਨਿਕਲ ਗਿਆ।
ਅੱਛਾ
ਇੱਕੋ ਸੀ। ਤੇ ਹੁਣ ਹਿੰਦੂ ਧਰਮ ਪਾੜ ਪਾੜ ਕੇ ਅੱਗੋਂ ਦੀ ਕਈ ਅਹ ਨਿਕਲੀ ਜਾਂਦੇ ਬਾਲਮੀਕੀ ਨਿਕ ਨਿਕਲੀ ਜਾਂਦੇ ਆ ਹੋਰ ਕਈ ਵਿੱਚੋਂ ਨਿਕਲੇ ਜਾਂਦੇ ਆ ਆਪਣੇ ਆਪ ਨੂੰ ਅੱਡ ਧਰਮ ਸਮਝਦੇ ਆ ਉਹ ਫੇਰ ਚੱਲ ਆਉਣ ਵਾਲਾ ਸਮਾਂ ਜਿਹੜਾ ਨਾ ਇਹ ਅ ਇਨਸਾਨ ਜਿਹੜਾ ਨਾ ਆਪਣੇ ਆਪ ਨੂੰ ਭਗਵਾਨ ਹੀ ਕਹੇਗਾ ਕਿਉਂ ਕਿਉਂਕਿ ਹੱਥ ਦੇ ਵਿੱਚ ਤਾਕਤ ਆ ਜਾਵੇਗੀ ਕਿਦੇ ਨਾਲ ਏ ਆਈ ਦੇ ਨਾਲ, ਕਿਉਂਕਿ ਸਾਡਾ ਸੋਸ਼ਲ ਮੀਡੀਆ ਇਨ੍ਹਾਂ ਤਰੱਕੀ ਕਰ ਰਿਹਾ।
ਹਮ-ਹਮ
ਤੁਹਾਨੂੰ ਕਿਸੇ ਨੂੰ ਪੁੱਛਣ ਲੋੜ ਨੀ ਪਏਗੀ ਤੁਸੀ ਏ ਆਈ ਤੋ ਹੀ ਪਤਾ ਲਗਾ ਲਓਗੇ ਵੀ ਹਾਂ ਵੀ ਦੱਸ ਮੈਂ ਕੱਲ੍ਹ ਨੂੰ ਬਾਹਰ ਜਾਵਾ ਜਾ ਨਾ ਜਾਵਾ। ਪ੍ਰਸ਼ਾਦਾ ਛੱਕਾ ਨਾ ਛੱਕਾ ਕੀ ਬਣਾਵਾ ਕੀ ਨਾ ਬਣਾਵਾ ਉਹ ਏ ਆਈ ਦੱਸਿਆ ਕਰੇਗਾ। ਇਸ ਤਰਾਂ ਦੀ ਚੀਜ਼ਾ ਬਣਦੀਆ ਪਈਆ।
ਹਮ
ਇਹ ਇੰਨੀ ਤਰੱਕੀ ਕਰ ਗਿਆ ਜੀ। ਚਲੋ ਠੀਕ ਹੈ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਠੀਕ ਹੈ ਜੀ।
ਬੜੀ ਖੁਸ਼ੀ ਹੈ ਆਪ ਜੀ ਨਾਲ ਗੱਲ ਕਰਕੇ
ਠੀਕ ਹੈ ਜੀ ਠੀਕ ਸਸ ਸ੍ਰੀ ਕਾਲ ਜੀ।
ਕੋਡਨੇਟ